ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ ਤੁਹਾਡੇ?
ਬਸ-ਬਸ ਵਧੀਆ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਹਾਂਜੀ ਮੈਂ ਵੀ ਬਸ ਠੀਕ ਹੀ ਹੈਗੀ ਹਾਂ,
ਕਿਉਂ ਕਿਉਂ ਕੀ ਹੋ ਗਿਆ ਏ,
ਬਸ ਮੇਰੀ ਨਾ ਅੱਖਾਂ ਬਹੁਤ ਕਮਜ਼ੋਰ ਹੋ ਗਈਆਂ ਪਹਿਲੇ ਨਾਲੋਂ ਵੀ ਬਹੁਤ ਦਿੱਕਤ ਹੋ ਰਹੀ ਹੈ ਸਿਰ ਦਰਦ ਰਹਿਣ ਲੱਗ ਗਿਆ।
ਉਹ ਤੇ ਫਿਰ ਦੇਖੋ ਪੈਣ ਜੀ ਉਮਰ ਦੇ ਨਾਲ ਐ ਤੇ ਪਰੇਚਣੀਆ ਨੀ ਹੈਗਿਆ ਹੀ ਨ
ਨਹੀਂ ਉਮਰ ਤੇ ਹਜੇ ਇੰਨੀ ਵੀ ਨੀ ਹੋਈ ਐ,
ਹਾਂ ਇਹ ਵੀ ਗੱਲ ਬਟ ਚਲੋ ਅੱਜ-ਕੱਲ੍ਹ ਦਾ ਮਾਹੌਲ ਖਾਣਾ ਪੀਣਾ ਸਭ ਇਦਾਂ ਏਦਾਂ ਦਾ ਹੀ ਐ ਨਾ
ਹਾਂ-ਹਾਂ ਉਹ ਤੇ ਹੈ ਹੀ ਹੈ ਮੇਰਾ ਬਹੁਤ ਸਿਰ ਦਰਦ ਰਹਿਣ ਲੱਗ ਗਿਆ ਸੋਚ ਰਹੀ ਸੀ ਕਿ ਇੱਕ ਵਾਰ ਹੋਰ ਚੈੱਕ ਕਰਾ ਕੇ ਆਵਾਂ
ਹਾਂ ਮੈਂ ਵੀ ਕਰਾ ਕੇ ਆਣਾ ਅੱਜ-ਕੱਲ੍ਹ ਨਾ ਮੇਰਾ ਵੀ ਬੜਾ ਸਿਰ ਪਿੜ ਰਹਿਣ ਲੱਗ ਗਿਆ ਐ
ਹਾਂ ਤੁਹਾਡੀ ਤੇ ਚਲੋ ਪਹਿਲੇ ਨਾਲੋਂ ਸੀ ਮੇਰੀ ਤੇ ਹੁਣ ਹੋਈਆਂ ਸੀ ਇੱਕਦਮ ਨੀ ਵੱਧ ਗਈ ਹੈ ਤੁਸੀਂ ਮੰਨੋਗੇ ਮਨੋ ਇੰਨੀ ਦਿੱਕਤ ਆ ਰਹੀ ਹੈ ਤੁਸੀਂ ਪੜ੍ਹਨੀ ਇੱਚ ਦੇਖਣ ਇਚ ਮਤਲਬ ਟੀ ਵੀ ਚੱਲ ਰਿਹਾ ਹੁੰਦਾ ਅਗਰ ਨਿਊਜ਼ ਵੀ ਲਗੀ ਕੀ ਹੋਏ ਮੈਨੂੰ ਹੈਡ ਲਈਨ ਵੀ ਨੀ ਦਿਖ ਰਹੇ
ਹਾਂ ਤੇ ਫੇਰ ਤੁਹਾਨੂੰ ਜ਼ਿਆਦਾ ਦਿੱਕਤ ਹੋ ਗਈ ਤੁਹਾਨੂੰਹੂੰ ਦਿਖਾ ਲੈਣਾ ਚਾਹੀਦਾ ਹੈ
ਹਾਂ ਮੈਨੂੰ ਨਾ ਹੁਣ ਕਿਉਂਕਿ ਮੈਂ ਜਾਂਦੀ ਹਾਂ ਦੇਖੋ ਹੁਣ ਤੁਹਾਨੂੰ ਪਤਾ ਹੀ ਹੈ ਘਰ ਦੇ ਕੰਮ ਕੰਮ ਵੀ ਕਰਨੇ ਹੁੰਦੇ ਨੇ ਸਾਰੇ ਹਨਾ ਤੇ ਫੇਿਰ ਹੁਣ ਐਕਟੀਿਵਾ ਚਲਾਉਣੀ ਹੈ ਕੋਈ ਗੱਡੀ ਚਲਾਉਣੀ ਹੈ ਹੁਣ ਮੈਨੂੰ ਬਹੁਤ ਦਿੱਕਤ ਆਉਣ ਲੱਗ ਗੀ ਹੈ
ਹਾਂ ਉਹ ਤੇ ਦੇਖੋ ਆ ਸਭ ਦਾ ਹੁੰਦਾ ਈ ਏ ਹੁਣ ਬੰਦੇ ਨੇ ਕੰਮ ਕਰਨਾ ਨਜ਼ਰ ਤੇ ਬ ਬੜੀ ਜ਼ਰੂਰੀ ਚੀਜ਼ ਔਰ ਉੱਪਰੋਂ ਦੀ ਫਿਰ ਸਿਰ ਪੀੜ ਹੁੰਦਾ ਹੈ ਤੇ ਕੋਈ ਕੰਮ ਵੀ ਨਹੀਂੀ ਕੀਤਾ ਜਾਂਦਾ
ਹਾਂ ਸਿਰ ਪੀੜ ਤੇ ਮੇਰਾ ਕੋਂਸਟੈਂਟ ਹੈਗਾ ਹੈ ਦੇਖੋ ਅੱਖਾਂ ਜਦੋਂ ਕਮਜ਼ੋਰ ਹੁੰਦੀਆਂ ਸਿਰ ਦਰਦ ਤੇ ਦੇਖੋ ਰਹਿੰਦਾ ਹੀ ਹੈ ਹਨਾ ਤੇ ਹਾਂ ਫੇਿਰ ਮੈਂ ਪਤਾ ਅ ਮੈਂ ਥੋੜੇ ਟਾਈਮ ਪਹਿਲੇ ਨਾ ਲੈਸ ਬਣਵਾਏ ਸੀ ਮੈਨੂੰ ਲੈਂਸ ਵੀ ਨੀ ਸੂਟ ਕਰ ਰਹੇ
ਲੇਂਸ ਵੀ ਨਹੀਂੀ ਸੂਟ ਕਰਦੇ
ਹਾਂ
ਤੁਹਾਨੂੰ ਤੇ ਫਿਰਰ ਜ਼ਿਆਦਾ ਦਿੱਕਤ ਹੋ ਗਈ ਤੁਸੀਂ ਚੈੱਕ
ਨਹੀਂ ਚੈਕ ਤੇ ਕਰਾਇਆ ਸੀ ਮੈਂ ਹੁਣੇ ਨੰਬਰ ਵੱਧ ਗਿਆ ਨਾ
ਹਾਂ ਉਓਹੀ ਨਾ ਉਹੀ ਕਹਿ ਰਹੀ ਹ ਨੰਬਰ ਵਦ ਗਿਆ ਨਾ ਚੈੱਕ ਕਰਾ ਲੋ
ਹਾਂ ਫੇਰ ਮੈਂ ਸੋਚਿਆ ਮੈਂ ਹੁਣ ਕੁਛ ਟਾਈਮ ਤੋਂ ਪਤਾ ਡਾਇਟ ਲੈ ਰਹੀ ਹਾਂ ਜਿਹਦੇ ਨਾਲ ਮੈਨੂੰ ਹੋਪ ਹੈਗੀ ਏ ਕਿ ਥੋੜਾ ਹੋ ਜਾਏਗੀ ਠੀਕ ਹੋ ਜਾਏਗੀ ਠਹਿਰ ਜਾਏਗੀ ਜਿਵੇਂ ਮੈਂ ਹੁਣ ਡਾਇਟ ਵਿੱਚ ਅੰਡੇ ਵਗੈਰਾ ਖਾਣ ਲੱਗ ਗਈ ਆ ਮਿਲਕ ਹਾਂ ਮਿਲਕ ਲੈਣ ਲੱਗ ਗਈਆਂ ਦਿਨ ਚ ਦੋ ਵਾਰੀ
ਅੱਛਾ ਜ ਇਹ ਤੇ ਅੱਛੀ ਗੱਲ
ਹਾਂ ਸਵੀਟ ਸਵੀਟ ਪਟੈਟੋਸ ਖਾ ਰਹੀ ਵਿਟਾਂ ਆਹਾਂ ਹਾਂ ਵਿਟਾਮਿਨ ਏ ਔਰ ਵਿਟਾਮਿਨ ਸੀ ਮੇਨਲੀ ਮੈਂ ਲੈ ਰਹੀ ਹਾਂ
ਅੱਛਾ ਨਹੀਂ ਤੁਸੀਂ ਵਿਟਾਮਿਨ ਤੁਸੀਂ ਵਿਟਾਮਿਨ ਬੀ ਤੁਵੇਲ ਵੀ ਲਓ
ਨਹੀਂ ਜੋ ਅੱਖਾਂ ਲਈ ਵਿਟਾਮਿਨ ਏ ਹੁੰਦਾ ਨਾ
ਨਹੀਂ ਵੈਸੇ ਵੀ ਅਗਰ ਤੁਸੀਂ ਕਹਿ ਰਹੇ ਹੋ ਨਾ ਜਿਵੇਂ ਤੁਹਾਡਾ ਸਿਰ ਪੀੜ ਰਹਿੰਦਾ ਹੈ ਵੀਕਨੈਸ ਰਹਿੰਦੀ ਹੈ ਤੇ ਤੁਹਾਨੂੰ ਨਾ ਵਿਟਾਮਿਨ ਬੀ ਟਵੇਲਵ ਵੀ ਲੈਣਾ ਚਾਹੀਦਾ ਹੈ
ਹਾਂ ਵਿਟਾਮਿਨ ਬੀ ਟਵੈਲਵ ਤੇ ਅ ਲੈਂਦੇ ਹੀ ਹ ਬਾਕੀ ਅੱਖਾਂ ਵਾਸਤੇ ਆ
ਵੈਸੇ ਇਥ ਤੁਹਾਡਾ ਬੀ ਟਵੇਲਵ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਤੁਸੀਂ ਅੰਡਾ ਚਿਕਨ ਵਗੈਰਾ ਸਭ ਖਾਂਦੇ ਓ ਫਿਰ ਤੁਹਾਡਾ ਬੀ ਟਵੇਲ ਨੋਰਮਲ ਹੋਣਾ ਚਾਹੀਦਾ ਹੈ
ਹਾਂ ਓਹੀ ਨਾ ਤੇ ਮੈਂ ਬਰੋਕਲੀ ਖਾ ਲੈਂਨੀ ਹਾਂ ਹਨਾ ਫਰੂਟਸ ਦੇਖੋ ਮੈਂ ਸਾਰੇ ਹੀ ਹਾਂ ਫਰੂਟਸ ਮੈਂ ਸਾਰੇ ਹੀ ਖਾ ਰਹੀ ਹਾਂ ਔਰ ਕੋਕੋਨਟ ਵਾਟਰ ਪੀ ਰਹੀ ਹਾਂ ਮੈਂ ਡੇਲੀ
ਹਾਂ ਤੇ ਅੱਛੀ ਬਸ ਐਵੇਂ ਦੀ ਡਾਇਟ ਰੱਖੋ ਤੇ ਫੇਰ ਅੱਛੀ ਗੱਲ ਹੈ ਕਿ ਤੁਸੀ ਤੁਸੀ ਐਵੇਂ ਜਿਹੀ ਡਾਇਟ ਰੱਖ ਲਿਓ ਤੇ ਫਿਰ ਠੀਕ ਰਹੇਗਾ ਬਾਕੀ ਤੁਸੀਂ ਹਮ ਬਸ ਧਿਆਨ ਰੱਖੋ ਆਪਣਾ
ਹਾਂ ਮੈਂ ਸਕ੍ਰਰੀਨ ਟਾਈਮਿੰਗ ਆਪਣੀ ਬਹੁਤ ਘੱਟ ਕਰਤੀ ਹੈ
ਅੱਛਾ ਤੇ ਸਕਰੀਨ ਟਾਈਮ ਤੇ ਘੱਟ ਕਰਨੀ ਚਾਹੀਦੀ ਹੈ ਜਿਵੇਂ ਐ ਬਹੁਤ ਸਾਰੀ ਚੀਜ਼ਾਂ ਆ ਜਾਂਦੀਆਂ ਫਿਰ ਸਾਡਾ ਨਾ ਮੈਲਾਟੋਨਨ ਰਿਲੀਜ਼ ਹੁੰਦਾ ਹੈਗਾ
ਹਾਂ ਹਾਂਜੀ ਹਾਂਜੀ ਨਾਲੇ ਮੈਂ ਅਹ ਨਾਲੇ ਮੈਂ ਕਿਵੀ ਵੀ ਖਾ ਰਈ ਆ। ਜਿਹਦੇ ਨਾਲ ਵਿਟਾਮਿਨ ਸੀ ਮਿਲਦਾ ਹੈ ਸਾਨੂੰ ਹਾਂਜੀ ਵਿਟਾਮਿਨ ਹਾਂ
ਹਾਂ ਨਾਲੇ ਨਾ ਤੁਸੀਂ ਜ਼ਿਆਦਾ ਇਹਨਾਂ ਲੈਪਟੋਪ ਵਗੈਰਾ ਤੇ ਵੀ ਕੰਮ ਕਰਦੇ ਹੋ ਸਕਰੀਨ
ਹਾਂ ਉਹ ਮੇਨ ਚੀਜ਼ ਮੇਨ ਚੀਜ਼ ਇਹੀ ਹੈ ਨਾ ਹੁਣ ਜੋਬ ਦਾ ਪੰਗਾ ਹੈ ਮੈਨੂੰ ਟਵੰਟੀ ਫੋਰ ਸੈਵਨ ਮੈਨੂੰ ਲੈਪਟੋਪ ਤੇ ਟੈਬਸ ਤੇ ਮੈਨੂੰ ਰਹਿਣਾ ਪੈਂਦਾ ਹੈ ਐਕਟਿਵ
ਸਕਦਾ ਨਈ ਨਾ
ਉਹੀ ਨਾ ਸੇ ਮਤਲਬ ਮੇਰਾ ਇਹੀ ਇੱਕ ਇਸ਼ੂ ਆ ਰਿਹਾ ਮੇਰਾ ਅੱਖਾਂ ਨਾਲ ਜੋ ਮੇਰੇ ਆਇਸ ਮੇਨ ਵੀਕ ਹੋਈ ਆ
ਹ ਉਹਨ ਨਾ ਤੁਹਾਡਾ ਮੇਨ ਇਸ਼ੂ ਇਹ ਆਰਿਯਾ ਐ ਬਾਕੀ ਮੇਰਾ ਹੋਰ ਫਿਰ ਤੁਹਾਡਾ ਹੁੰਦਾ ਹੈ ਕਿ ਤੁਹਾਨੂੰ ਫਿਰ ਸੰਡੇ ਨੂੰ ਵੀ ਕੰਮ ਕਰਨਾ ਹੁੰਦਾ ਵਰਕ ਫਰੋਮ ਹੋਮ
ਹਾਂ ਹਾਂ ਉਹ ਤੇ ਹੈ ਹੀ ਹੈ ਬਟ ਲੇਕਿਨ ਹਰ ਟਾਈਮ ਮੇਰਾ ਸਕਰੀਨ ਟਾਈਮਿੰਗ ਨਾ ਬਹੁਤ ਜ਼ਿਆਦਾ ਹੈ ਤੁਸੀਂ ਮੰਨੋਗੇ ਨਹੀਂ ਮੈਨੂੰ ਰਾਤੀ ਵੀ ਐ ਟਿਵਰਣਾ ਪੈਂਦਾ ਹੈ
ਉਹੀ ਉਹ ਤਾਂ ਦੇਖੋ ਸਭ ਦਾ ਹੀ ਹਾਲ ਹੈਵੇ ਦਾ ਕੀ ਕਰ ਐਦਾ ਹੀ ਪਰ ਤੁਹਾਡਾ ਤੇ ਹੋ ਰਿਹਾ ਤੁਸੀਂ ਚੈੱਕ ਕਰਾ ਲੋ ਵੈਸੇ ਨਈ ਚੈੱਕ ਮੈਂ ਵੀ ਕਰਾਉਣ ਜਾਣਾ ਤੁਸੀਂ ਮੇਰੇ ਨਾਲ ਹੀ ਚੱਲ ਲੈਣਾ
ਹਾਂ ਮੈਂ ਇੱਕ ਵਾਰੀ ਹੋਰ ਸੋਚ ਰਹੀ ਹਾਂ ਚੈੱਕ ਕਰਾਵਾਂਗੇ ਕਿ ਪਤਾ ਅਹ ਫਰਕ ਥੋੜਾ ਮੈਨੂੰ ਪਤਾ ਲੱਗ ਜਾਏ ਹੋਰ ਮਨ ਲੱਗ ਰਿਹਾ ਕੋਈ ਹੋਰ ਦਿੱਕਤ ਨਾ ਉਹ ਕਹੀਏ
ਹਾਂ ਨਹੀਂ ਨਹੀਂ ਕੋਈ ਨੀ ਬਸ ਦਿੱਕਤ ਤੇ ਕੁਛ ਕੁਛ ਨਹੀਂ ਹੋਈ ਹੋਏਗੀ ਜਾਂ ਤੇ ਨੰਬਰ ਵਧੀਆ ਹੋਏਗਾ ਬਸ ਇਹੀ ਦਿੱਕਤ ਹੋਏਗੀ
ਹਾਂ ਉਹ ਤੇ ਹੈ ਹੀ ਆ ਬਹੁਤ ਉਹ ਮਤਲਬ ਖੁਦ ਨੂੰ ਹੋ ਜਾਏ ਨਾ ਕੁਛ ਬਹੁਤ ਸਟਰ੍ਰੈਸ ਜਿਹਾ ਹੋ ਜਾਂਦਾ
ਕਰਾ ਲਗੇ
ਹਾਂ ਬਹੁਤ ਸਟ੍ਰੈੱਸ ਜਾ ਹਾਂ ਬਹੁਤ ਸਟ੍ਰੈੱਸ ਹੋ ਜਾਂਦਾ ਜਦੋਂ ਸਾਨੂੰ ਕੁਛ ਹੋ ਜਾਂਦਾ ਨਾ ਦਿਮਾਗ ਤੇ ਨਾ ਐਵੇਂ ਲੱਗਦਾ ਕੁਛ ਹਾਂ ਹੀ ਨਾ
ਛੋਟੀ ਛੋਟੀ ਗੱਲ ਤੇ ਸਟਰ੍ਰੈਸ ਹੋ ਜਾਂਦਾ ਹੈ ਉਹੁਨੇ ਵੈਸੇ ਵੀ ਅੱਜ ਕੱਲ੍ਹ ਸਰੀਰ ਦਾ ਤੇ ਜਾਂ ਅੱਖਾਂ ਦਾ ਹੋ ਗਿਆ ਕੁੱਛ ਵੀ ਤੁਹਾਨੂੰ ਹੋ ਰਿਹਾ ਨਾਲੇ ਤੁਸੀਂ ਨਾ ਚੈੱਕ ਕਰਾ ਲੈਣਾ ਚਾਹੀਦਾ ਐਵੇਂ ਢਿੱਲ ਨੀ ਪਾਉਣੀ ਚਾਹੀਦੀ
ਉਹੀ ਨਾ ਅਗਰ ਬੋਡੀ ਚ ਕੁਛ ਵੀ ਸਾਨੂੰ ਅਜੀਬ ਲੱਗ ਰਿਹਾ ਨਾ ਸਾਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਸਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ
ਬਿਲਕੁਲ ਅੱਜ ਕੱਲ ਤਾਂ ਬਿਲਕੁਲ ਨਈ ਕਰਨਾ ਚਾਹੀਦਾ ਅੱਜ ਕੱਲ ਤ ਉਮਰਾ ਦਾ ਕੁਛ ਨੀ ਪਤਾ
ਹਾਂ ਉਹੀ ਨਾ ਕੁਛ ਵੀ ਹੋਏ ਅੱਜ ਕੱਲ ਮਤਲਬ ਕੁਛ ਵੀ ਹੁੰਦਾ ਨਾ ਤੇ ਬਹੁਤ ਇਗਨੋਰ ਕਰਦੇ ਨੇ ਚਲੋ ਅਗਰ ਛੋਟੀ ਮੋਟੀ ਚੀਜ਼ ਹੋਈ ਹੈ ਤੇ ਆਪਾਂ ਹੋਮ ਰੈਮੀਡੀਜ਼ ਨਾਲ ਠੀਕ ਕਰ ਲੈਂਦੇ ਹਾਂ ਪਰ ਲੇਕਿਨ ਅਗਰ ਸਾਨੂੰ ਕਿੱਥੇ ਪੇਨ ਵਗੈਰਾ ਹੋਹਾ ਰਿਹਾ ਜਾਂ ਯਦ ਬਰਦਾਸ਼ਤ ਨਾਲੋਂ ਬਾਹਰ ਹੋ ਰਹੀ ਹੈ ਦਰ ਤੇ ਸਾਨੂੰ ਜਾਣਾ ਚਾਹੀਦਾ ਡਾਕਟਰ ਕੋਲ ਨਾ ਬਹੁਤ ਲੋਕ ਹਾਂ ਬਹੁਤ ਲੋਕ ਅੱਜ ਕੱਲ੍ਹ ਮੈਂ ਵੇਖਿਆ ਹੈ ਕਿ ਇਗਨੋਰ ਕਰ ਰਹੇ ਨੇ
ਹਾਂ ਸਭ ਵੈਸੇ ਦੇਖੋ ਸਭੀ ਨਾ ਅੱਜ ਕੱਲ ਜਿਵੇਂ ਬੜੀ ਬਿਜ਼ੀ ਲਾਈਫ ਹੈ ਤੇ ਕੋਈ ਆਪਣੇ ਤੇ ਧਿਆਨ ਦੇਣਾ ਹੀ ਨਹੀਂ ਚਾਹੁੰਦਾ
ਹਾਂ ਉਹੀ ਨਾ ਬਿਜੀੀ ਲਾਈਫ ਹੈ ਮੇਨ
ਹਮ ਉਓਹੀ ਤੇ ਇਸ ਕਰਕੇ ਕੋਈ ਧਿਆਨ ਦੇਣਾ ਹੀ ਨਹੀਂੀ ਚਾਹੁੰਦਾ ਆਪਣੇ ਤੇ
ਹਾਂ ਉਹੀ ਨਾ ਆਪਣੇ ਤੇ ਕੋਈ ਧਿਆਨ ਨੀ ਦੇ ਰਿਹਾ ਸਭ ਲੋਕ ਆਪਣੇ ਕੰਮਾਂ ਚ ਲੱਗੇ ਹੋਏ ਇਹ ਨੀ ਦੇਖਦੇ ਕਿ ਅਗਰ ਅਸੀਂ ਨੀ ਠੀਕ ਰਵਾਂਗੇ ਤੇ ਕੰਮ ਕਿਵੇਂ ਹੋਣਗੇ
ਉਹੀ ਇਹ ਨੀ ਸੋਚਦੇ ਨਾ ਅਸੀਂ ਠੀਕ ਨੀ ਰਵਾਂਗੇ ਤੇ ਕੰਮ ਕਿਵੇਂ ਹੋਏਗਾ ਹਨਾ ਬਾਹਰ ਘ ਕੰਮ ਕਰੇਗਾ ਕੋਣ
ਹਾਂ ਵੈਸੇ ਤੁਹਾਨੂੰ ਪਤਾ ਹੈ ਅ ਡੇਲੀ ਪਾਣੀ ਮਤਲਬ ਆਪਣਾ ਪਾਣੀ ਦਾ ਉਹ ਵਧਾ ਕੇ ਵੀ ਆਪਾਂ ਆਪਣੀ ਆਈਸਾਈਟ ਠੀਕ ਕਰ ਸਕਦੇ ਆ ਮਤਲਬ ਇੰਪਰੂਵ ਕਰ ਸਕਦੇ ਹਾਂ
ਅੱਛਾ ਅੱਛਾ
ਹਾਂ ਪਾਣੀ ਨਾਲ ਵੀ ਬਹੁਤ ਫ਼ਰਕ ਪੈਂਦਾ ਹੈ ਇਸ ਤੇ ਔਰ ਸੌਣ ਨਾਲ ਜਿਵੇਂ ਲੈਕ ਆਫ ਸਲੀਪ ਨਾਲ ਵੀ ਸਾਨੂੰ ਜਿਵੇਂ ਹੋ ਜਾਂਦਾ ਹੈ ਨਾ ਕੀ ਅਸੀਂ ਸਾਡੀ ਆਈਸਾਈਟ ਵੀਕ ਹੋ ਜਾਂਦੀ ਹੈ ਲੈਕ ਔਫ ਸਲੀਪ ਨਾਲ ਵੀ
ਹਾਂ ਹਾਂ ਹਾਂ ਚਲੋ ਇਹ ਤੁਸੀ ਮ ਬੱਸ ਤੇ ਮੈਂ ਵੈਸੇ ਹੁਣ ਪਹਿਲੇ ਪਾਣੀ ਤਾਂ ਕੱਟ ਹੀ ਪੀਂਦੀ ਸੀ ਪਰ ਹੁਣ ਨਾ ਮੈਂ ਪਾਣੀ ਪੀਣਾ ਸ਼ੁਰੂ ਕੀਤਾ ਮੈਨੂੰ ਵੀ ਬੜੀ ਸਾਰੀ ਦਿੱਕਤਾਂ ਨਾ ਸਰੀਰ ਵਿੱਚ ਹੋਣ ਲੱਗ ਗਈਆਂ ਸੀ
ਹਾਂ
ਮੈਂ ਵੀ ਫੇਰ
ਮੈਂ ਤੇ ਉਹੀ ਪੜ੍ਹਨਾ ਹੁੰਦਾ ਮੈਂ ਰੋਸ਼ਨੀ ਚ ਹੀ ਪੜ੍ਹਦੀ ਹਾਂ ਮੈਂ ਵਾਲੀ ਆਰਟੀਫਿਸ਼ਲ ਲਾਈਟ ਵਿੱਚ ਨਹੀਂ ਪੜ੍ਹਦੀ ਮੈਨੂੰ ਕੁਛ ਵੀ ਬੁੱਕ ਰੀਡ ਕਰਨੀ ਹੁੰਦੀ ਮੈਂ ਕੋਸ਼ਿਸ਼ ਕਰਦੀ ਹਾਂ ਮੈਂ ਲੈਪਟੋਪ ਵੀ ਲਾਈਟ ਵਿੱਚ ਦੇਖਾ
ਹਾਂ ਸਹੀ ਕਰਦੇ ਹੋ ਬਿਲਕੁਲ ਠੀਕ ਕਰਦੇ ਹੋਏ ਤੇ ਮੈਂ ਵੀ ਹੁਣ ਬਸ ਆਪਣਾ ਧਿਆਨ ਰੱਖ ਪਾਣੀ ਪੁੰਨ ਕੇ ਪੀਣੀ ਆ ਡਾਈਟਿੰਗ ਲੈਣੀ ਆਂ ਪੂਰਾ ਪੂਰੀ ਸਭ ਧਿਆਨ ਰੱਖਣੀ ਆ
ਪਹਿਲੇ ਮੈਂ ਤੇ ਟਵੱਟੀ ਫੋਰ ਸੈਵਨ ਲੈਪਟੋਪ ਦੇਖਦੀ ਰਹਿੰਦੀ ਸੀ ਬਟ ਹੁਣ ਮੈਂ ਟਵੱਟੀ ਮਿੰਟਸ ਦਾ ਗੈਪ ਲੈਂਦੀ ਆ ਵਿੱਚ
ਹਾਂ ਤੇ ਵਧੀਆ ਕਰਦੇ ਹੋ ਹੋਰ ਕੀ ਹੋਰ ਕੀ ਕਰਨਾ ਕਰ ਸਕਦੇ ਹੋ ਹੁਣ ਕੰਮ ਥੋੜੀ ਸਕਦੇ ਹਾਂ
ਹਾਂ ਓਹੀ ਨਾ ਇੱਕ ਪਤਾ ਅਗਰ ਆਪਣੀ ਡਾਇਟ ਵੀ ਠੀਕ ਨਾ ਹੋਵੇ ਨਾ ਤਾਂ ਵੀ ਸਾਡੀ ਆਈਸਾਈਟ ਵੀਕ ਹੋ ਜਾਂਦੀ
ਹਾਂ ਬਾਗਰ ਜੇ ਬੰਦਾ ਪ੍ਰੋਟੀਨ ਪੂਰੇ ਨੀ ਲੈ ਰਿਹਾ ਵਿਟਾਮਿਨ ਪੂਰੇ ਨੀ ਲੈ ਰਿਹਾ ਆਈ। ਰਨ ਦੀ ਆਇਰਨ ਆਪਣੀ ਪੂਰੇ ਖਾਣੇ ਚ ਨਹੀਂ ਲੈ ਰਿਹਾ ਮਿਨਰਲ ਨਹੀਂ ਲੈ ਰਿਹਾ ਆਪਣੇ ਪੂਰਾ ਪੋਰਸ਼ਨ ਨਹੀਂ ਲੈ ਰਿਹਾ ਨਾ ਤੇ ਨਹੀਂ ਹੋ ਸਕਦਾ ਫਿਰ
ਹਾਂ ਓਹੀ ਨਾ ਪੂਅਰ ਨਿਊਟ੍ਰੀਸ਼ਨ ਨਾਲ ਵੀ ਹਾਂ ਪੂਅਰ ਨਿਊਟ੍ਰਿਸ਼ਨ ਨਾਲ ਵੀ ਆਈ ਸਾਈਟ ਓਹੀ ਓਹੀ ਹੈ ਹੋਰ ਵੈਸੇ ਕਈਆਂ ਨੂੰ ਕਈਆਂ ਨੂੰ ਨਾ ਜੈਨੇਟਿਕਸ ਵੀ ਹੁੰਦੀ ਹੈ
ਹਾਂ ਇਹ ਹੈ ਕਈਆਂ ਨੂੰ ਜੈਨੇਟਿਕਸ ਪਰ ਸਾਨੂੰ ਆਪਣੇ ਅਕੋਰਡਿੰਗ ਵੀ ਪੂਰੀ ਬੈਲਸ ਡਾਇਟ ਲੈ ਕੇ ਚੱਲਣੀ ਚਾਹੀਦੀ ਹੈ ਨਾ
ਹਾਂਜੀ ਹਾਂਜੀ ਓਹੀ ਨਾ ਬਸ ਇਹੀ ਗੱਲ ਹੈ ਹੋਰ ਬਸ ਕੀ ਕਰ ਰਹੇ ਸੀ
ਹਾਂਜੀ ਚਲੋ ਕੋਈ ਨੀ ਮੈਂ ਤੁਹਾਨੂੰ ਫਿਰ ਦੱਸ ਦਾਂਗੀ ਅ ਉਸ ਟਾਈਮ ਚੱਲ ਪਾਂਗੇ
ਹਾਂਜੀ ਹੋਰ ਘਰ ਸਭ ਠੀਕ ਨੇ ਤੁਹਾਡੇ
ਹਾਂਜੀ ਹਾਂਜੀ ਘਰ ਸਭ ਠੀਕ ਹੈ ਚਲੋ ਠੀਕ ਹੈ ਤੁਸੀਂ ਲਾਣਾ ਕਦੇ ਚੱਕਰ ਘਰ ਮੇਰੇ
ਹਾਂਜੀ ਅਸੀਂ ਦੋਨੋ ਚੱਲਾਂਗੇ ਫੇਰ ਹੈਨਾ ਇੱਕ ਵਾਰ ਹੋਰ ਮੈਂ ਚੈੱਕ ਕਰਾਵਾਂਗੀ
ਹਾਂ-ਹਾਂ ਕੋਈ ਨੀ ਕੋਈ ਨੀ ਤੁਸੀਂ ਆ ਜਾਣਾ ਚਲੋ ਠੀਕ ਹੀ ਜੀ
ਠੀਕ-ਠੀਕ ਹੈ ਜੀ ਸਤਿ ਸ਼੍ਰੀ ਅਕਾਲ